ਹੈਲੋ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਕਿੱਦਾਂ?
ਵਧੀਆ। ਤੁਸੀਂ ਦੱਸੋ?
ਵਧੀਆ ਵਧੀਆ ਕੀ ਕਰ ਰਹੇ ਹੋ?
ਬਸ ਬੈਠੀ ਸੀ ਬੱਚਿਆਂ ਨੂੰ ਡਾਂਟ ਰਿਸੀ ਫ਼ੋਨ ਦੇਖਦੇ ਰਹਿੰਦੇ ਨੇ ਸਾਰਾ ਦਿਨ।
ਅੱਛਾ, ਅਰੇ ਇਹ ਫੋਨ ਨੇ ਤੇ ਖ਼ਰਾਬ ਕਰ ਰੱਖਿਆ ਬੱਚਿਆਂ ਦਾ ਦਿਮਾਗ ਬਿਲਕੁਲ ਇਹ ਐ ਸੋਸ਼ਲ ਮੀਡੀਆ ਨੇ ਬਿਲਕੁਲ ਹਾਂ ਵੈਸੇ ਦੇਖਾ ਜਾਏ ਨਾ ਸ, ਹਾਂ ਦੇਖ ਦੇਖਿਆ ਜਾਏ ਦੇਖੋ ਸੋਸ਼ਲ ਮੀਡੀਆ ਇੱਕ ਇੰਪੋਰਟੈਂਟ ਵੀ ਹੈ ਵਧੀਆ ਵੀ ਹੈਗਾ ਹੈ। ਔਰ ਖ਼ਰਾਬ ਵੀ ਹੈਗਾ ਬੇਡ ਵੀ ਹੈਗਾ ਹੈ ਗੁੱਡ ਵੀ
ਫੋਮ ਹੈਗਾ ਦੇਖੋ ਜਿੱਧਰ ਕੋਈ ਵੀ ਆਪਣੀ ਗੱਲ ਆਖ ਸਕਦਾ ਹੈ। ਜਾਂ ਕੋਈ ਵੀਡੀਓਜ਼ ਵਗੈਰਾ ਸ਼ੇਅਰ ਕਰ ਸਕਦਾ ਹਨਾ ਕਿ ਆਪਣੇ ਬਾਰੇ ਵੀ ਦੱਸ ਸਕਦਾ ਨਿਊਜ ਵਗੈਰਾ ਵੀ ਪਾ ਸਕਦਾ ਹੈ ਲੇਕਿਨ ਜਿਹੜਾ ਅੱਜ ਕੱਲ ਦਾ ਸੋਸ਼ਲ ਸੋਸ਼ਲ ਮੀਡੀਆ ਬਣਿਆਦਾ ਉਹ ਬੱਚਿਆਂ ਲਈ ਬਹੁਤ ਗਲਤ ਉਹ ਦੇਖਣਗੇ ਉਹ ਤੇ ਕੀ ਇਫੈਕਟ ਪਏਗਾ ਅਸੀਂ ਦਿਖਾਉਂਦੇ ਹੀ ਨੀ ਬਿਲਕੁਲ ਵੀ ਸੋਸ਼ਲ ਮੀਡੀਆ ਕਿਸੇ ਨੂੰ ਵੀ ਨੀ ਤੁਸੀ ਵੀ ਆਪਣੇ ਘਰ ਦੇ ਬੱਚੇ ਨੂੰ ਤੁਸੀ ਇਹ ਚੀਜ਼ ਦਿਖਾਉਂਦੇ ਹੀ ਨੀ ਹੈਗੇ ਸੋਸ਼ਲ ਮੀਡੀਆ ਵਗੈਰਾ।
ਗੁੱਡ ਵੀ ਹੈ ਬੈਡ ਵੀ ਹੈਗਾ ਸੋਸ਼ਲ ਮੀਡੀਆ।
ਹਮ ਹੁਣ ਹਰ ਚੀਜ਼ ਦੇ ਵੇਖੋ ਸਾਈਡ ਇਫੈਕਟ ਵੀ ਹੁੰਦੇ ਨੇ। ਤੇ ਉਹ ਹੁੰਦੀ ਵੀ ਹਾਂ ਵੀ ਅੱਛੀ ਵੀ ਹੁੰਦੀ ਹੈ ਤੇ ਬੁਰੀ ਵੀ ਹੁੰਦੀ ਹੈ। ਦੋਨੋ ਜਗ੍ਹਾ ਤੋਂ ਹੁੰਦੇ ਨੇ
ਦੇਖੋ ਜ਼ਿਆਦਾ ਯੂਜ਼ ਕਰੋ ਜ਼ਿਆਦਾ ਹਰ ਚੀਜ਼ ਜ਼ਿਆਦਾ ਯੂਜ਼। ਯੂਜ ਕਰਾਂਗੇ ਤਾਂ ਉਹ ਬੈਡ ਹੀ ਹੁੰਦੀ ਬੇਕਾਰ ਹੀ ਹੁੰਦੀ। ਸਾਈਡ ਇਫੈਕਟ ਹੀ ਹੁੰਦੇ ਹੁੰਦੇ ਹਰ ਚੀਜ਼ ਹਰ ਚੀਜ਼ ਕੁਛ ਵੀ ਲੈ ਲਓ ਆਪ ਜ਼ਿਆਦਾ ਸੇ ਜ਼ਿਆਦਾ ਇਸਤੇਮਾਲ ਕਰਾਂਗੇ ਤੋ ਬੇਕਾਰ ਹੀ ਹੈਗੀ ਏ।
ਉਹ ਤੇ ਹੈ ਈ ਏ ਤੇ ਸਾਡੇ ਹੱਥ ਦੀ ਵੀ ਐ ਸਾਡੇ ਹੱਥ 'ਚ ਆਪਾਂ ਕਿੱਦਾਂ ਉਹ ਚੀਜ਼ ਨੂੰ ਯੂਜ ਕਰ ਰਹੇ ਹਾਂ। ਕਿਸ ਵੇਹ ਨਾਲ ਯੂਜ਼ ਕਰ ਰਹੇ ਹਾਂ।
ਬਿਲਕੁਲ, ਬਿਲਕੁਲ। ਹੁਣ ਦੇਖੋ ਦੇਖਿਆ ਜਾਏ ਨਾ ਤੇ, ਸੋਸ਼ਲ ਮੀਡੀਆ ਇੱਕ ਕੀ ਨਾਮ ਹੈ। ਆਪਣਾ ਇਨਕਮ ਕਮਾਉਣ ਦਾ ਵੀ, ਇੱਕ ਜ਼ਰੀਆ ਹੈਗਾ ਹੈ। ਜਿਨੇ ਆਪਣਾ ਇਨਕਮ ਕਮਾ ਸਕਾਂ?
ਹੁਂ ਹੁਂ ਉਹ ਤੇ ਹੈ ਹੀ ਹੈ। ਸੋਰਸ ਹੈਗਾ ਇਨਕਮ ਦਾ।
ਬਿਲਕੁਲ ਸੋਰਸ ਹੈਗਾ ਇਨਕਮ ਦਾ, ਬਟ ਕਈ ਕਈ ਹੁੰ ਕਈ, ਕਈ ਜਿਹਨਾਂ 'ਚ ਮਾਇੰਡ ਹੁੰਦਾ ਉਹ ਯੂਜ ਕਰ ਲੈਂਦਾ।
ਹੁਂ, ਹੁਣ ਜਿਹੜਾ ਯੂਥ ਹੈਗਾ ਅੱਜ ਕਲ, ਪੂਰਾ ਯੂਥ ਸੋਸ਼ਲ ਮੀਡੀਆ ਤੇ ਹੀ ਲੱਗਿਆ ਦਾ।
ਬਿਲਕੁਲ, ਸੋਸ਼ਲ ਮੀਡੀਆ 'ਤੇ ਹੀ ਲੱਗਿਆ ਹੋਇ ਹੈ।
ਸਾਰਾ ਯੂਥ ਸੋਸ਼ਲ ਮੀਡੀਆ ਤੇ ਹੀ ਲੱਗਿਆਦਾ, ਹੋਰ ਪੈਸੇ ਵੀ ਕਮਾ ਰਿਹਾ। ਐਸੀ ਗੱਲ ਨੀ ਹੈਗੀ, ਪੇਸੇ ਵੀ ਕਮਾਰਿਆ। ਲੇਕਿਨ ਪਰ ਉਹਨੂੰ ਦੇਖ ਕੇ, ਅੱਗੇ ਆਉਣ ਵਾਲੇ ਬੱਚੇ ਵੀ ਉਹੀ ਸਭ ਚੀਜ਼ਾਂ ਕਰ ਰਹੇ ਨੇ, ਉਹਨਾਂ ਨੂੰ ਦੇਖ ਕੇ ਉਹ
ਕਰਰੇ ਨੇ।
ਹਾਂ, ਉਹਨਾਂ ਤੋਂ ਹੀ ਮੋਟੀਵੇਟ ਹੋਏ ਨੇ, 'ਕਿ ਵੀ ਆਹ ਅਸੀਂ ਵੀ ਇੱਦਾਂ ਹੀ ਕਰਨਾ ਹੈ, ਅਸੀਂ ਵੀ ਐਵੇਂ ਹੀ ਕਰਾਂਗੇ, ਹੁਂ।
ਬਿਲਕੁਲ, ਇਹੀ ਤਾਂ ਹੈ ਸਿਸਟਮ। ਹੁਣ ਪਰ ਇਹ, 'ਕਈ ਚੰਗੀਆਂ ਚੀਜ਼ਾਂ ਵੀ ਕਈ ਹਾਂ, ਕਈ ਸੋਸ਼ਲ ਮੀਡੀਆ ਤੇ 'ਵਧੀਆ ਵੀਡੀਓਜ਼ ਵੀ ਡਾਲਦੇ ਨੇ ਏਵੀ ਹੁੰਦਾ ਹੈ, ਜਿਹਨੂੰ ਦੇਖ ਕੇ ਮੋਟ ਡੀਮੋਟੀਵੇਟ ਵੀ ਮਿਲਦਾ ਹੈ, ਜਿਹਨੂੰ ਵਿੱਚ ਮੋਟੀਵੇਟ ਵੀ ਮਿਲਦਾ ਹੈ, ਕੁਛ ਸਿੱਖਣ ਦਾ ਵੀ ਮਿਲਦਾ ਹੈ। ਬਟ ਕਈ, ਕਈ ਹੁੰਦੇ ਨੇ 'ਜਿਹੜਾ ਸੋਚਦੇ ਨੇ ਕਿ ਆਪਾਂ ਪੈਸਾ ਹੀ ਕਮਾਉਣਾ ਹੈ। ਵਿਊਜ਼
ਹੁਂ ਬਸ ਵਿਊ, ਅੱਜ ਕੱਲ ਸਾਰੇ ਮੈਂ ਕਹਿੰਦੇ ਜਿਹੜਾ ਯੂਥ ਹੈਗਾ ਨਾ ਉਹ ਵਿਊ, ਲਾਈਕਸ, ਕਮੈਂਟ ਇਹਨਾਂ ਦੇ ਪਿੱਛੇ ਪਾਗਲ ਹੋਏਦੇ ਨੇ। ਕਿ ਸਾਨੂੰ ਵਿਊ ਮਿਲ ਜਾਣ, ਸਾਨੂੰ ਲਾਈਕਸ ਮਿਲ ਜਾਣ, ਸਾਡੇ ਕਮੈਂਟ ਹੋ ਜਾਣ। ਇਹ ਸਾਰੇ ਇਹੀ ਚੀਜ਼ ਦੇ ਪਿੱਛੇ ਭਗ ਰਹੇ ਨੇ।
ਹਾਂਜੀ ਬਸ, ਬਸ ਇਹੀ, ਇਹੀ ਸੀਣਂ ਹੈ। ਹੁਣ ਕਈ ਹੁੰਦੇ ਨੇ ਬ ਬੱਚੇ ਉਹਦੇ ਰਾਤ, ਦਿਣੇਂ ਫੋਨ 'ਤੇ ਲੱਗੇ ਰਹਿੰਦੇ ਨੇ। ਰੀਲਸ ਦੇਖਦੇ ਰਹਿੰਦੇ ਨੇ।
ਹੁੰਨ ਹੁਣ ਕਈਆਂ ਨੇ ਆਦਤ ਪਾ, 'ਹੁਣ ਇਹ ਸੋਸ਼ਲ ਮੀਡੀਆ ਵੀ ਚਲੋ 'ਬਣਾਉਣਂ ਦਾ ਕੀ ਤਰੀਕਾ ਹੈ। ਕਿ ਬਈ ਅਸੀ ਕਿ 'ਤਾਂਹੀ ਬੱਚਿਆਂ ਨੂੰ ਵਾੜ ਕੇ ਰੱਖਣਾ ਫੋਨ ਵਿੱਚ ਕਿਉਂਕਿ ਹੁਣ ਬੱਚੇ ਇੱਕ, ਅੱਧੀ ਵੀਡੀਓ ਦੇਖਦੇ ਨੇ 'ਉਹ ਸਕਰੋਲਿੰਗ ਸ਼ਟਾਟ ਹੋ ਜਾਂਦੀ ਹੈ, ਚਲੋ ਬੱਚੇ ਛੱਡੋ ਮੈਂ ਤੇ ਨਹੀਂ ਵੱਡੇ ਵੀ, ਹਾਂ ਵੱਡੇ ਵੀ 'ਐਵੇਂ ਕਰਦੇ ਨੇ, ਹੁਂ ਸਕੋਲਿੰਗ ਸਕੋਲਿੰਗ ਹੋਣ ਲੱਗ ਜਾਂਦੀ ਹੈ, ' ਉਹ ਬਣਾਈ ਦੀ ਐਵੇ ਆ ਟ੍ਰਿਕ ਹੀ ਏਦਾਂ ਦੀ ਉਹ। ਕਿ ਬਈ ਬੰਦਾ ਛੋੜ ਹੀ ਨਹੀਂ ਸਕਦਾ, ਜਦ ਤੱਕ ਇੱਕ, ਡੇਢ ਘੰਟਾ ਨਹੀਂ ਨਾ ਹੋ ਜਾਂਦਾ। ਤਾਦਂ
ਤਾਂ ਹੋਰ ਬੱਚੇ ਵੀ, ਬੱਚੇ ਵੀ ਹਾਂ ਬਸ, ਬਸ ਪਤਾ ਹੀ ਨਹੀਂ ਚੱਲਦਾ 'ਅੱਧੇ, ਅੱਧੇ ਇੱਕ, ਇੱਕ ਘੰਟੇ ਰੀਲ ਦੇਖ ਲੈਂਦੇ ਨੇ ਬੱਚੇ, ਇੱਕ -ਇੱਕ ਇੱਕ ਰੀਲ ਆਏਗੀ ਵਧੀਆਂ 'ਤੇ ਸਕੋਲਿੰਗ, ਇੱਕ ਸਕੋਲਿੰਗ ਵਾਰ, ਵਾਰ ਫੇਿਰ ਪਤਾ ਹੀ ਨਹੀਂ ਚੱਲਦਾ, ਅੱਧੇ ਦਾ ਇੱਕ ਘੰਟਾ ਹੋ ਜਾਂਦਾ ਹੈ। ਸਕਰੋਲਿੰਗ ਕਰਦੇ, ਕਰਦੇ, ਕਰਦੇ ਸੋਸ਼ਲ ਮੀਡੀਆ ਨੇ ਬਹੁਤ ਖਰਾਬ
ਕਈ ਆਪਣੇ, ਕਈ ਹੁੰਦੇ ਨੇ ਕਈ 'ਵਧੀਆ ਕੰਟੈਂਟ ਬਣਾਉਂਦੇ ਨੇ, ਕਈ ਕੋਈ ਘੁੰਮਣਂ ਜਾਣ, 'ਟਰੈਵਲਿੰਗ ਦੇ ਕੰਟੈਂਟ ਬਣਾ ਲੈਂਦੇ ਨੇ।
ਬਾਏ ਬਸ, ਬਸ ਕੁਝ ਸੋਸ਼ਲ ਮੀਡੀਆ ਦਾ ਯੂਜ ਅੱਛੀ ਜਾਈ, ਅੱਛੀ ਵੀ ਯੂਜ ਕਰੋ ਨਾ ਯਾਰ ਕਰੋ ਵਧੀਆ ਪਰ ਕਈ 'ਬੱਚੇ ਹੁੰਦੇ ਨੇ ਬਸ ਹੁਣਂ ਦੇਖ ਲਓ ਆਪ, ਪ੍ਰਜੈਂਟ ਟਾਈਮ 'ਤੇ ਸਕੂਲੋਂ ਆਉਂਦੇ ਹੀ ਬੱਚੇ ਫਿਰ ਮੋਬਾਇਲ ਲੈ ਕੇ ਬਹਿ ਜਾਂਦੇ ਨੇ, ਮੋਬਾਈਲ ਤੋਂ ਉੱਠਦੇ ਨੇ ਤੇ ਫਿਰ 'ਟੀ ਵੀ ਲੈ ਕੇ ਬੈਠ ਜਾਂਦੇ ਨੇ, ਇਹੀਓ ਪਹਿਲੇ ਦੇ ਮੋਬਾਈਲ ਵਗੈਰਾ ਨਈ ਸੀ ਨਾ ਬੱਚੇ ਕਿ ਜ਼ਿਆਦਾਤਰ ਬਸ ਆਪਨੀਸ਼ ਸਟੱਡੀ 'ਚ ਗੇਮ 'ਚ ਯਾਂ
ਕੁਛ ਰੀਡ ਕਰ ਲਿਆ ਬੁੱਕਸ ਰੀਡ ਕਰ ਲੈਂਦੇ ਸੀ।
ਬੋਲੋ ਫੈਮਲੀ 'ਚ ਜ਼ਿਆਦਾ ਹਾਂ ਜ਼ਿਆਦਾ ਟਾਈਮ ਸ਼ਾਇਦ ਟਾਈਮੀਸ਼ ਪੈਲੋ ਫੈਮਿਲੀ ਨਾਲ ਕਰਦੇ ਸੀ ਜਦੋਂ ਮੋਬਾਇਲ ਨੀ ਹੁੰਦੇ ਸੀ।
ਹਾਂ, ਅੱਜ ਕੱਲ੍ਹ ਦੇਖਲੋ ਐ ਅ ਮੋਬਾਇਲਸ ਦੀ ਵਜ੍ਹਾ ਤੋਂ ਕੋਈ ਗੱਲ ਵੀ ਨੀ ਕਰਦਾ ਇੱਕ ਦੂਸ ਨਾਲ ਮੈਂ ਦੇਖ ਘਾਰ 'ਚ ਵੀ ਅਗਰ ਚਾਰ-ਪੰਜ ਲੋਕ ਬੈਠੇ ਨੇ ਤੇ ਆਪਸ 'ਚ ਔ ਮੋਬਾਇਲ ਹੀ ਚਲਾ ਰੇਨੇ।
ਮੋਬਾਈਲ ਹੀ ਚਲਾ ਰੇ ਨੇ ਬਿਲਕੁਲ ਸਹੀ ਗੱਲ ਐ।
ਹਮ ਔ ਆਪਸ 'ਚ ਗੱਲ ਨੀ ਕਰ ਰੇ। ਕਿ ਆਪਾਂ ਆਪਨਾ ਟਾਈਮ ਸਪੈਂਡ ਕਰੀਏ ਯਾਂ ਆਪਾਂ ਆਪਨੀ ਪੁਰਾਨੀ ਗੱਲਾਂ ਦਸੀ
ਬਸ ਔ ਦੋ-ਦੋ-ਤਿੰਨ ਗੱਲਾਂ ਕੀਤੀਆਂ ਤੇ ਫਿਰ ਆਪਨਾ ਕੀ ਨਾਮ ਏ ਮੋਬਾਈਲ ਲੈਕੇ ਬੇ ਗਏ।
ਤੇ ਸਭ ਫੋਨ ਵਿਚ ਹੀ ਲੱਗੇ ਹੁੰਦੇ ਨੇ ਚਾਹੇ ਜਿੰਨੇ ਮਰਜੀ ਅੱਜ ਕੱਲ ਜਿੰਨੇ ਮੈਂਬਰਸ ਨੇ ਉਨਯਾਂ ਕੋਲ ਈ ਮੋਬਾਇਲ ਫੋਨਸ ਵੀ ਨੇ। ਤੇ ਔ ਆਪਨੀ-ਆਪਨੀ ਚਲੋ ਆਪਨੀ-ਆਪਨੀ ਮੋਬਾਇਲ ਫੋਨ ਸਾਰੇ ਈ ਲੱਗੇ ਹੁੰਦੇ ਨੇ।
ਆ ਤੇ ਸੋਸ਼ਅਲ ਮੀਡੀਆ ਏ ਬਚਿਆ ਦਾ ਤਾਂ ਮਾਈਂਡ ਨਾ ਬਿਲੁਕਲ ਕੁੁਲ ਏਂਜ ਕਰਤਾ ਉਨਾਂ ਨੇ ਬੋਤ ਖ਼ਰਾਬ ਕਰਤਾ ਮਾਈਂਡ ਉਨਾਂ ਦਾ।
ਹਮ ਔ ਤੇ ਹੈ ਹੀ ਹੁਨ। ਉਹੀ ਤੇ ਕਈ ਬੱਚ ਫੋਨ ਕਰਕੇ ਸਟੱਡੀ ਵੀ ਨਹੀਂ ਕਰ ਪਾਂਦੇ ਹੁਨ ਕਈਆਂ ਕਈ ਦੇਖੋ ਛੋਟੇ ਬੱਚਿਆਂ ਨੂੰ ਕਿੰਨੀ ਆਦਤ ਹੁੰਦੀ ਏ ਕਿ ਆਪ ਫੋਨ ਦੇਖ ਕੇ ਰੋਟੀ ਖਾਣੀ ਏ।
ਫ਼ੋਨ ਦੇਖ ਕੇ ਰੋਟੀ ਖਾਨੀ ਏ।
ਹਮ ਕਈਆਂ ਨੂੰ ਏਦਾਂ ਆਦਤ ਹੁੰਦੀ ਏ। ਹੁਣ ਮੈਂ ਵੇਖਨੀ ਛੋਟੇ-ਛੋਟੇ ਬੱਚੇ ਕਿ ਵੀ ਉਨਾਂ ਦੇ ਪੇਰੈਂਟਸ ਦੀ ਗਲਤੀ ਏ ਸਬਸੇ ਪੇਲੀ।
ਸਭ ਤੋਂ ਪਹਿਲਾਂ ਪੇਰੈਂਟਸ ਕੀ ਦੇਖੋ ਬੱਚਾ ਜਦ ਵੀ ਛੋਟਾ ਹੁੰਦਾ ਏ ਰੋਂਦਾ ਐ। ਮੋਬਾਈਲ ਫੜਾ ਦਿੰਦੇ ਨੇ ਮੋਬਾਈਲ 'ਚ ਯੂਟਊਬ 'ਤੇ ਕੋਈ ਪੋਇਮ ਲਗਾ-ਲਗਾ ਕੇ ਦੇ ਦੇੰਦੇਂ ਨੇ ਔ ਫੇਰ ਔ ਬੱਚਾ ਬਸ ਔ ਬੱਚੇ ਨੂੰ ਕੀ ਇੱਕ ਚੀਜ਼ ਔ ਜਾਂਦੀ ਏ ਕਿ ਚਲੋ, ਮੈਂ ਰੋਵਾਂਗਾ ਤੇ ਮੈਨੂੰ ਇੱਕ ਚੀਜ਼ ਮਿਲ ਜੇਗੀ। ਮੈਨੂੰ ਐ ਮਿਲ ਜੇਗਾ ਮੋਬਾਈਲ। ਮੈਨੂੰ ਕੁਛ ਐਸੀ ਚੀਜ਼ ਮਿਲੇਗੀ ਜਿਂਦੇ 'ਚ ਵੀਡੀਓ ਚੱਲਦੀ ਏ, ਗੇਮ ਆਂਦੇ ਨੇ, ਟੋਇਮ ਚੱਲਦੀ ਏ, ਔ ਮਿਲ ਜੇਗਾ। ਬਸ ਬੱਚਾ ਫਿਰ ਕੀ ਏ, ਰੋਣਾ ਸਟਾਰਟ ਔਰ ਔ ਮੋਬਾਈਲ ਬ ਦੇ ਦਿੰਦੇ ਨੇ ਪੇਰੈਂਟਸ ਫਿਰ ਔ ਚੁੱਪ, ਏਸ ਦੇ ਕਾਰਨ ਕਿ ਧੀਰੇ-ਧੀਰੇ ਬੱਚੇ ਦਾ ਰੂਟੀਨ ਬਨ ਜਾਂਦਾ। ਬਚ
ਹਮ ਕੀ ਮੈਨੂੰ ਮਿਲੇਗਾ ਮੈਂ ਰੋਵਾਂਗਾ ਉਹੀ ਤੇ ਪੇਰੈਂਟਸ ਦੀ ਗਲ ਤੀ ਹੈਗੀ ਸਬਸੇ ਵੱਡੀ ਕਿ ਪੇਰੈਂਟਸ ਕੁਛ ਹੋਰ ਅਦਰ ਐਕਟੀਵਿਟੀਜ਼ ਕਰਕੇ ਦਿਖਾਣ ਬੱਚਿਆਂ ਨੂੰ ਯਾਂ ਕੁਛ ਹੋਰ ਕਰਵਾ ਲੈਨ, ਜੇ ਨਹੀਂ ਰੋਟੀ ਖਾਰੇ ਕੋਈ ਹੋਰ ਤਰੀਕੇ ਨਾਲ ਖਵਾ ਲੈਨ ਲੇਕਿਨ ਫੋਨ ਨੀ ਦੇਣਾ ਦਾ ਫੋਨ ਤੇ ਬਹੁਤ ਹੀ ਬੇਕਾਰ ਚੀਜ਼ ਐ, ਵੀ ਫੋਨ ਦੇਕੇ ਉਨਾਂ ਨੂੰ ਰੋ ਟੀ ਖਵਾਨਾ, ਹਲੇ ਔ ਛੋਟੇ ਨੇ ਹਲੇ ਉਨਾਂ ਦੀ ਗਰੂਮਿੰਗ ਦੀ ਸਟਾਰਟਿੰਗ ਹੋਈ ਹਲੇ। ਹਲੇ ਉਨਾਂ ਨੇ ਵਦਨਾ ਏ।
ਔਈ ਤਾਂ।
ਉਨਾਂ ਦੀ ਆਈਸਾਈਟ, ਆਈਜ਼ ਤੇ ਕਿੰਨਾ ਇਨਫੈਕਸ਼ਨ ਮਤਲਬ ਕਿੰਨਾ ਔ ਪੈਂਦਾ ਏ। ਆਪਨੇ ਆਪ ਰਿਫਲੈਕਸ਼ਨ ਆਪਨੇ ਆਪ ਦੇਖੋ ਤੁਸੀਂ ਹੁਨ ਛੋਟੇ ਬੱਚਾ ਏ।
ਛੋਟੇ ਬੱਚਿਆਂ ਦੇ ਦੋ-ਦੋ ਸਾਲ ਦੇ ਬੱਚਿਆਂ ਦੇ ਚਸਮਾ ਲੱਗ ਜਾਂਦਾ ਦਸ।
ਹਮ ਉਹੀ ਤੇ, ਹੁਨ ਬੱਚੇ ਛੋਟੇ ਹੁੰਦੇ ਨੇ ਉਨਾਂ ਦੀ ਆਈਸਾਈਟ ਵੀ ਬਈ ਘੱਟ ਹੀ ਹੁੰਦੀ ਸਾਡੇ ਨਾਲੋਂ ਤੇ ਥੋੜੀ ਕਮਜ਼ੋਰ ਹੁੰਦੀ ਹੈ ਵੀ ਹਾਂ, ਇਕਦਮ ਆਪਾਂ ਤੇ ਕੋਈ ਵੀ ਲਾਈਟ ਅਡਜਸਟ ਕਰ ਲੈਂਣੀ ਹਾਂ, ਹੁਣ ਬੱਚਿਆਂ ਨੂੰ ਇੱਕਦਮ ਤੇਜ ਲਾਈਟ ਕਿ ਤਾਂ ਉਹ ਐਡਜਸਟ ਨਹੀ ਕਰ ਪਾ ਰਹੇ, ਕਿੱਦਾਂ ਦੇਖ ਰਹੇ ਨੇ ਤੇ ਉਹ ਓਦਾਂ ਹੀ, ਹਲ ਹਮ, ਓਦਾਂ ਹੀ ਹੁਣ ਜਿਹੜੇ ਕਾਰਟੂਨ ਵਗੈਰਾ ਆਉਂਦੇ ਨੇ, ਕਾਰਟੂਨ ਵਗੈਰਾ ਆਉਂਦੇ ਨੇ ਉਹਨਾਂ ਡਾਰਕ, ਡਾਰਕ ਯੂਜ ਕਰਦੇ ਰਹੇ ਲਾਈਟ ਉਹ, ਸਾਰੀ ਡਾਰਕ ਯੂਜ ਕਿਉਂਕਿ ਬੱਚਿਆਂ ਨੂੰ ਅ੍ਰੈਕਟ ਕਰਦੀ ਹੈ ਡਾਰਕ, ਡਾਰਕ ਕਲਰ ਹਾਂ, ਡਾਰਕ ਕਲਰ ਯੂਜ ਕਰਦੇ ਨੇ, ਡਾਰਕ -ਲਾਈਟ ਯੂਜ
ਔਰ ਡਾਰਕ ਕਲਰ ਅਟਰੈਕਟ ਕਰਦੇ ਨੇ, ਬੱਚਾ ਤਾਂ ਜ਼ਿਆਦਾ ਉਹ ਉਹਦੇ 'ਚੋਂ
ਜ਼ਿਆਦਾ ਉਹੀ ਚੀਜ਼ ਦੇਖਦਾ ਫੇਰ, ਹਾਂ ਜਿਆਦਾ ਉਹੀ ਚੀਜ਼ ਦੇਖਦਾ ਏ ਉਹ, ਵੀ ਡਾਰਕ-ਲਾਈਟ ਹੁੰਦੀ ਹੈ ਡਾਰਕ ਕਲਰ ਹੁੰਦੇ ਨੇ, ਉਹ ਅੱਛੇ ਲੱਗਦੇ ਨੇ, ਅਟਰੈਕਟ ਕਰਦੇ ਨੇ ਤਰਫ, ਉਹ ਤੇ ਹੁਣ ਆਪਾਂ ਬੱਚਿਆਂ ਨੂੰ ਆਪ ਹੀ ਸਮਝਾ ਸਕਦੇ ਹਾਂ ਦੇਖੋ, ਸਾਡੇ ਹੱਥ ਚ' ਹੀ ਹੈ ਚੀਜ਼ ਆ ਤੇ ਆਪਾਂ ਬੱਚਿਆਂ ਦੇ ਸਾਹਮਣੇ ਬਿਲਕੁਲ ਫੋਨ ਨਾ ਚਲਾਈਏ।
ਫੋਨ ਨਾ ਚਲਾ, ਅਰੇ ਆਪ ਖੁਦ ਆਪਾਂ ਖੁਦ ਵੀ ਬੱਚੀਏ ਜੇ ਜੋ ਬੱਚੇ ਬੈਠੇ ਨੇ ਉਹਦੇ ਤੋਂ ਦੂਰ ਹੋ ਜਾਓ ਮੋਬਾਇਲ ਚਲਾਉਣਾ, ਹੁਣ ਕਈ ਕਈ ਪੇਰੈਂਟਸ ਹੁੰਦੇ ਨੇ ਕਿ ਖੁਦ ਮੋਬਾਇਲ ਚਲਾ ਰਹੇ ਨੇ, ਬੱਚਾ ਵੀ ਮੋਬਾਇਲ ਵੇਖ ਰਿਹਾ। ਉਹਨਾਂ ਦੇ ਨਾਲ ਹੀ ਉਹ ਫਿਰ ਬੱਚੇ ਨੂੰ ਧੀਰੇ ਧੀਰੇ -ਧੀਰੇ -ਧੀਰੇ ਪਤਾ ਚੱਲ ਜਾਂਦਾ ਕਿ ਯਾਰ ਐ ਵੀ, ਕੋਈ ਐ ਵੀ ਕੋਈ ਗੇਮ ਹੈ।
ਹਾਂ ਮੈਂ ਕਿੰਨੀਆਂ ਨੂੰ ਹੀ, ਕਿੰਨੀਆਂ ਨੂੰ ਹੀ ਦੇਖਿਆ ਕਿ ਵੀ ਮਦਰਸ ਖੁਦ ਫੋਨ ਚਲਾ ਰਹੀਆਂ ਹੁੰਦੀਆਂ ਬੱਚਾ ਕੋਲ ਬੈਠਾ ਹੁੰਦਾ ਹਾਂ, ਵੀ ਉਹ ਦੇ ਸਾਹਮਣੇ ਫੋਨ ਉਹ ਨੂੰ ਵੀ ਦਿਖਾ ਰਹੀਆਂ ਨੇ ਨਾਲ ਆਪ ਵੀ ਦੇਖ ਰਹੀਆਂ ਨੇ, ਵੀ ਉਹ ਚੀਜ਼ ਤੇ ਗ਼ਲਤ ਹੋ ਜਾਂਦੀ ਹੈ ਫੇਰ।
ਫਿਰ ਉਹ ਬੱਚਾ ਧੀਰੇ -ਧੀਰੇ ਕੀ ਕਰਦਾ ਹੈ ਸੋਚਦਾ ਹੈ, ਚਲੋ ਮੈਂ ਵੀ ਮੋਬਾਈਲ ਚਲਾ ਲ ਵਾਂ। ਫਿਰ ਉਹ ਬੱਚਾ ਕੀ ਕਰਦਾ, ਉਹ ਮੋਬਾਈਲ ਲੈਣ ਦੀ ਸੋਚਦਾ ਅਤੇ ਪੇਰੈਂਟਸ ਨਹੀਂ ਦਿੰਦੇ। ਤੇ ਫਿਰ ਉਹ ਬੱਚਾ ਰੋਣ ਲੱਗ ਜਾਂਦਾ ਹੈ, ਫਿਰ ਪੇਰੈਂਟਸ ਨੂੰ ਦੇਣਾ ਹੀ ਪਏਗਾ, ਚੱਲ ਬੱਚੇ ਨੂੰ ਚੁੱਪ ਕਰਾਉਣਾ ਹੈ। ਜਿੱਦਾਂ ਫੋਨ ਫੜਾਇਆ, ਉਓਦਾਂ ਬੱਚਾ ਚੁੱਪ।
ਹਮ ਹੁਣ ਦੇਖਲੋ, ਹੁਣ ਅੱਜ ਕੱਲ ਦੇ ਬੱਚੇ ਤੇ ਛੋਟੇ ਨੇ, ਹੁਣ ਕਿਸੇ ਨੂੰ ਪਤਾ ਥੋੜ੍ਹੀ ਕਿੱਦਾਂ ਫੋਨ ਚੱਲੇਗਾ। ਕਿਸੇ ਨੂੰ ਫੋਨ ਹਾਂ 'ਵੀ ਫੋਨ ਚ' ਤੱਕ ਉਹਨੇ ਦੇਖਿਆ ਨੀ ਹੋਏਗਾ, ਵੀ ਮੇਰੇ ਪੇਰੈਂਟਸ ਜਾਂ ਮੇਰਾ ਕੋਈ ਮੇਰੇ ਕੋਲ ਬੈਠ ਕੇ ਕੋਈ ਏਦਾਂ ਫੋਨ ਚਲਾ ਰਹੇ, ਇਏਦਾਂ ਫਿੰ ਕਰ ਰਿਹਾ, ਏਦਾਂ ਕਰ ਰਿਹਾ, ਤੇ ਉਹਨੂੰ ਉਹਨੂੰ ਤਾਂ ਹੀ ਪਤਾ ਲੱਗੇਗਾ ਦੇਖ ਕੇ
ਇਹ ਚੀਜ਼ ਨਹੀਂ ਹੋਵੇ ਕਿ ਬੱਚਾ ਹੋਰ ਕੁਛ ਨਹੀਂ ਦੇਖਦਾ, ਜਾਂ ਤੇ ਰੀਲਸ ਦੇਖੇਗਾ ਇੰਸਟਾਗ੍ਰਮ 'ਤੇ, ਜਾਂ ਫਿਰ ਯੂਟਿਊਬ ਦੀ ਰੀਲਸ ਦੇਖਿਆਗਾ। ਔਰ ਉਹਨੂੰ ਇੱਕ ਵਾਰ ਰੀਲ ਦੇਖ ਲਈ, ਉਹ ਫਿਰ ਸਟਰੋਲਿੰਗ ਕਰੇਗਾ। ਫੇਰ ਉਸਦੇ ਅਕੋਡਿੰਗ ਹੀ, ਜਿਦਾਂ ਹੁੰਣ ਬੱਚਾ ਕੋਈ ਰੀਲ ਦੇਖ ਰਿਹਾ ਕੋਈ ਗੇਮ ਦੀ ਜਾਂ ਕੋਈ ਮਤਲਬ ਜਿੱਦਾਂ ਕੋਈ ਗੇਮ ਖੇਲਦੇ ਨੇ ਉਹਦੇ 'ਚ, ਕੁਛ ਗੇਮ ਦੱਸਦੇ ਪਏ ਨੇ ਬੱਚੇ ਹੱਸਦੇ ਪੇਨੇ, ਹੱਸਦੇ ਪੇਨੇਅ ਹਸੀ ਮਜ਼ਾਕ ਦੀ ਮੰਨ ਲਉ। ਉਹ ਚੀਜ਼ ਦੋ ਵਾਰ ਦੇਖ ਲਗਾ, ਉਹ ਤੇ ਉਹ ਤੀਜੀ ਉਹੀ ਚੱਲਦੀ ਰਹੇਗੀ ਲਾਈਨ ਨਾਲ ਹੀ, ਸਕੋਲਿੰਗ ਜਦ ਵੀ ਸਕੋਲਿੰਗ ਕਰੇਗਾ ਤਾਂ ਉਹੀ, ਉਹੀ ਸਬਜੈਕਟ ਮਤਲਬ ਹੁੰਦੀ ਆਉਂਦੀ ਰਹੇਗੀ, ਉਹੀ ਚੀਜ਼ ਆਏਗੀ। ਹੱਸੀ -ਮਜ਼ਾਕ ਦੀ ਹੈਏਗੀ, ਤਾਂ ਹੱਸੀ ਮਜ਼ਾਕ ਦੀ ਚੱਲਦੀ ਰਹੇਗੀ। ਇੱਦਾਂ, ਹ ਲੋ ਬੱਚਾ ਕੀ ਹੁੰਦਾ ਜਾ ਅਟਰੈਕਿਟਵ ਹੋ ਜਾਂਦਾ ਜਿਆਦਾ, ਅੱਧੇ-ਅੱਧੇ ਘੰਟੇ ਪਤਾ